ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਔਰ ਕੀ ਹਾਲਤ
ਬੱਸ ਵਧੀਆ, ਬੱਸ ਵਧੀਆ, ਤੁਸੀਂ ਦੱਸੋ ਵਧੀਆ, ਤੁਸੀਂ ਦੱਸੋ।
ਕੀ ਕਰ ਰਹੇ ਹੋ? ਹਾਂਜੀ ਵਧੀਆ ਜੀ, ਹੋਰ
ਕੁਛ ਨੀ ਬ ਬੱਸ ਬਹੇ ਸੀਗੇ।
ਹਾਂ ਅ ਅੱਛਾ, ਅੱਛਾ ਰ ਗਰਮੀ ਹੈਗੀ ਯਥ।
ਹਾਂ, ਗਰਮੀ ਤੇ ਹੈਗੀ ਏ। ਰਾਤੀ ਥੋੜ੍ਹਾ ਠੀਕ ਹੋ ਜਾਂਦਾ। ਮੌਸਮ ਤੇ ਦਿਨੇ ਗਰਮੀ ਹੁੰਦੀ ਹੈ।
ਓ ਮੈਂ ਅੱ ਅੱਛਾ, ਅੱਛਾ ਔਰ ਬ - ਬਰਸਾਤਾਂ, ਹੋ ਰਹੀਆਂ ਨੇ ਉੱਥੇ
ਹਾਂਜੀ, ਹੋਈ ਰਹੇ ਨੇ, ਅੱਜ ਵੀ ਹੋਏ ਸੀ ਸ਼ਾਮੀ, ਅ ਦੁਪਹਿਰੇ ਹੋਈ ਦੁਪਹਿਰੇ, ਇੱਥੇ ਨੀ ਹੋਈ ਇੱਥੇ ਨੀ ਹੋਈ, ਉਹ ਥੋੜਾ ਅੱਗੇ ਜਾ ਕੇ ਹੋਈ ਸੀ।
ਹੈਲੋ, ਹਾ ਭੈਣੇ
ਇੱਥੇ ਨੀ ਹੋਈ, ਅ ਅੱਗੇ ਜਾ ਕੇ ਹੋਈ ਸੀ। ਸ਼ਹਿਰ ਸ਼ਹਿਰ ਵੱਲ
ਅੱਛਾ। ਅੱਛਾ ਜਾ ਜਾਂਦਾ ਨਾ ਵਾਸ਼ ਕਰਕੇ ਵੀ।